ਹਾਂਜੀ, ਹੈਲੋ ਅਵਾਜ਼ ਆ ਰਹੀ ਐ? ਨਾ ਫੋਨ ਕਟ ਗਿਆ, ਅਵਾਜ਼ ਨਹੀਂ ਆ ਰਹੀ ਸੀ। ਨੈਟਵਰਕ ਦਾ ਇਸ਼ੂ ਬੜਾ ਇੱਥੇ ਨਾ।
ਅੱਛਾ-ਅੱਛਾ, ਔਰ ਸਭ ਵਧੀਆ, ਔਰ ਤੁਹਾਡੀ ਭੈਣ ਠੀਕ ਏ। ਬਸ ਵਧੀਆ, ਤੁਹਾਡੀ ਭੈਣ ਠੀਕ ਐ? ਆ, ਪਿੱਛੇ ਉਹਦੀ ਤਬੀਅਤ ਖ਼ਰਾਬ ਸੀ ਨਾ?
ਹਾਂ, ਉਹੀ ਫੀਵਰ ਵਗੈਰਾ ਤੇ ਫੀਵਰ ਵਗੈਰਾ ਨਾ ਇੱਥੇ ਗਰਮੀ ਬਹੁਤ ਐ, ਠੀਕ ਐ ਬੰਦਾ ਜੇ ਓਫਿਸ ਤੋਂ ਘਰ ਜਾ ਰਿਹਾ, ਤੇ ਘਰ ਤੋਂ ਔਫਸ ਆ ਰਿਹਾ ਦੋਨੋ ਟਾਈਮ ਗਰਮੀ ਐ, ਜੇ ਔ ਫਿਸ ਜਾ ਰਿਆ, ਔਫਿਸ'ਚ ਏਸੀ ਏ, ਘਰ ਆਕੇ ਕੂਲਰ ਐ।
ਹਾਂ, ਇਹੀ ਏ ਸਾਡੇ ਨਾਲ ਵੀ ਬਸ।
ਹਾਂ, ਗਰਮ-ਸਰਦ ਹੋ ਰਿਆ ਬਸ, ਓ ਫਿਰ ਇੱਕ ਹੁੰਦਾ ਦੂਜਿਆਂ ਨੂੰ ਸਾਰਿਆਂ ਨੂੰ ਹੋ ਰਿਹਾ ਇਸ ਟਾਈਮ ਤੇ ਔਫਸ।
ਹ
ਬਸ ਫੇਰ ਇਨਫੈਕਸ਼ਨ ਫੈਲ ਰਿਹਾ, ਉਹੀ ਦੋ-ਤਿੰਨ ਦਿਨ ਤੋਂ ਉਹੀ ਬਿਮਾਰ ਸੀ।
ਅੱਛਾ-ਅੱਛਾ, ਪਿੱਛੇ ਮੇਰੀ ਗੱਲ ਹੋਈ ਨਾ ਕਹਿ ਰਹੇ ਸੀ ਮੇਰੀ ਤਬੀਅਤ ਬੜੀ ਖ਼ਰਾਬ ਐ, ਬੋਲਿਆ ਨੀ ਜਾਰਾ ਮੇਰੇ ਤੋਂ।
ਉਹੀ ਤਾਂ ਫਿਰ ਖਾਂਸੀ ਦਾ ਬੜਾ ਗੰਦਾ ਚੱਕਰ ਐ ਨਾ, ਜੇ ਖਾਂਸੀ ਛਿੜ ਗਈ, ਫੇਰ ਇੰਨੀ ਛਿੜਦੀ ਐ ਫਿਰ ਬਲੀਡਿੰਗ ਹੁੰਦੀ ਹੈ ਫਿਰ, ਉਹ ਵਾਲੀ ਚੀਜ਼ ਹੈ ਫਿਰ ਬਹੁਤ ਜ਼ਿਆਦਾ ਹੁੰਦੀ ਐ।
ਹਾਂ-ਹਾਂ, ਮੁਸ਼ਕਲ ਹੋ ਜਾਂਦੀ, ਮੈਂ ਓਹਨੂੰ ਵੀ ਇਥੇ ਆਇਆ ਪਾਣੀਪਤ, ਉਹਨੂੰ ਇੰਨੀ ਗਰਮੀ ਲੱਗੀ ਵਾਪਸ ਹੀ ਚਲਿਆ ਗਿਆ ਉਹ ਤੋ।
ਹਾਂ, ਉਹਦਾ ਮਨ ਨੀ ਲੱਗਿਆ ਨਾ ਕਹਿ ਰਿਆ ''ਮੈਂ ਉੱਥੇ ਬਹਿਕੇ ਬੋਰ ਹੋ ਰਿਆ ਮੈਂ ਕਰਿਆ ਕੀ ਕਰਾਂ।
ਬੋਰ ਤੇ ਹੋਇਆ ਹੋਇਆ ਸੀ, ਕਹਿੰਦਾ ਮੰਮੀ ਇੰਨੀ ਗਰ ਕਹਿੰਦਾ ''ਮੈਂ ਹੱਥ ਧੋਂਦਾ ਲੱਗਿਆ ਈ ਨੀ, ਹੱਥ ਧੋਤੇ ਨੇ ਮੈਂ।
ਹਾਂ, ਉਹੀ ਨਾ ਗਰਮੀ ਬੜੀ ਆ ਫੇਰ ਕਹਿੰਦਾ ਬੋਰ ਹੋੰਦਾ ਮੈਂ ਕੱਲਾ ਬਹਿਕੇ ਕੀ ਕਰਾਂ। ਅਵੀ ਹੈਨੀ, ਅਵੀ ਰਾਤੀ ਆਂਦਾ, ਰੋਟੀ ਮਿਲੀ ਠੀਕ ਐ, ਨੀ ਮਿਲੀ ਸੋ ਜਾਂਦੈ। ਤੇ ਕਹਿੰਦਾ ਇੱਥੇ ਆਕੇ, ਵੀ ਮੇਰੇ ਕੋਲ ਗੱਗੂ, ਇਸ਼ੂ ਸਾਰੇ ਹੋਰ ਲੋਕ ਨੇ ਇੱਧਰ ਉ
ਆਹ ਉਹਨੂੰ ਨਾ ਹੁਣ ਆਦਤ ਪੈ ਗਈ, ਸਾਰਿਆ ਨਾਲ ਰਹਿਣ ਦੀ ਨਾ।
ਉਹੀ ਵਾਰੀ ਸਾਡੇ ਇਹੀ ਚੀਜ਼ ਸੀ ਨਾ, ਹੁਣ ਸਾਰਿਆਂ ਨਾਲ ਆਦਤ ਤੇ, ਚੌਦਾਂ-ਪੰਦਰਾਂ ਬੰਦੇ ਹੈ ਘਚ'ਚ। ਇੱਥੇ ਆਏ ਸ਼ੁਰੂ-ਸ਼ੁਰੂ 'ਚ ਬੜੀ ਆਦਤ ਖਰਾਬ, ਕੱਲੇ ਰਹਿਣ ਦੀ ਆਦਤ ਨੀ। ਹੁਣ ਅਸੀਂ ਤਾਂ ਹੁਣ ਸਾਨੂੰ ਆਦਤ ਹੋ ਗਈ ਹੈ, ਕੱਲੇ ਰਹਿਣ ਦੀ ਕਿਉਂਕਿ ਹੁਣ ਇੱਕ ਸਾਲ ਹੋਗਿਆ, ਉਹ ਤਾਂ ਉਲ ਨਾ ਉਹ ਸੀਨ ਹੋਗਿਆ, ਉਹਨੂੰ ਹੁਨ ਉਸ ਚੀਜ਼ ਦੀ ਆਦਤ ਐ।
ਉਹਨੂੰ ਆਦਤ ਹੀ ਨੀ ਆ, ਹੁਣ ਕੱਲਾ-ਕੱਲਾ ਲੱਗਦਾ ਉਹਨੂੰ।
ਨਾ, ਹਾਂ, ਹੁਣ, ਪੂਰਾ ਘਰ'ਚ ਕਜੇ ਕੋਈ ਨੀ ਹੈ ਨਾ ਬੰਦੇ ਚਾਰ ਬੈਠੇ ਨੇ ਦਾਦੀ-ਦਾਦੂ। ਬੈਠੇ, ਕੋਈ ਬੈਠੇ ਬਸ ਬੋਰ ''ਮੈਂ ਕਰੂੰਗੀ, ਮੈਂ ਕਰੂੰਗੀ।
ਹਾਂ, ਹਾਂ, ਅਸੀਂ ਵੀ ਤਾਂ ਰਹਿੰਦੇ ਕੱਲੇ। ਅਵੀ ਵੀ ਰਹਿੰਦਾ ਇਕੱਲਾ ਹੀ
ਆਦਤ ਪੈ ਜਾਂਦੀ ਹੈ ਹੁਣ ਅਸੀਂ ਇੱਥੇ ਇਕੱਲੇ ਹਾਂ ਸਾਡੇ ਇੱਥੇ ਹੈਨੀ ਆਦਤ ਪਾਈਏ ਹੁਣ ਇਕੱਲੇ ਰਹਿੰਦੀ ਉਹੀ ਵਾਲੀ ਚੀਜ਼ ਹੈ ਉਹਨੂੰ ਉੱਥੇ ਦੀ ਆਦਤ ਹੈ ਉੱਥੇ ਇੱਕ ਸਾਲ ਹੋ ਗਿਆ ਜ਼ਿਆਦਾ ਹੀ ਹੋ ਗਿਆ।
ਦੋ ਸਾਲ ਹੋਣਗੇ ਏ ਉਹਨੂੰ ਬਸ
ਨੇ ਹਾਂ ਉਹੀ ਬਸ ਆਦਤ ਪੈ ਗਈ ਨਾ ਉਹੀ ਵਾਲੀ ਚੀਜ਼ ਹੈ ਉਹਨੂੰ ਚੌਦਾਂ ਪੰਦਰਾਂ ਲੋਕ ਦਿਖ ਰਹੇ ਨੇ ਆਉਂਦੇ ਜਾਂਦੇ ਕਿਸੇ ਨੇ ਵੀ ਨਾ ਕੁੱਛ ਵੀ ਕਰ ਲਿਆ ਉਦੋਂ ਅਸੀਂ ਉਹਨੂੰ ਪੜੀ ਬਹਿ ਕੇ ਗੱਲਾਂ ਬਾਤਾਂ ਸੇਮ ਆਦਤ ਤੁਹਾਡੇ ਵਾਲੀ।
ਹਾਂ, ਹਾਂ ਬਸ ਉਹ ਕਹਿੰਦੇ ਮੰਮੀ ਇੱਥੇ ਮੇਰਾ ਮਨ ਨੀ ਲੱਗਦਾ ਇਤਨੀ ਗਰਮੀ ਹੈ, ਉਧਰ ਅੱਛਾ ਹੈ ਮੌਸਮ ਅੱਛਾ ਹੈ। ਸ਼ਾਮ ਕਹਿ ਜੈਸੇ ਮਰਜ਼ੀ ਹੋਏ ਦਿਨ ਮੇ ਪਰ ਰਾਤੀ ਮੇਰੀ ਰਾਤ ਠੰਡੀ ਨਿਕਲਦੀ ਹੈ। ਹਾਂ ਕਿ ਰਾਤ ਕੋ ਨੀਂਦ ਪੂਰੀ ਹੋ ਜਾਤੀ ਹੈ, ਬਸ ਰਾਤ ਕੋ ਮੌਸਮ ਠੰਡਾ ਹੋਤਾ ਹੈ।
ਹਾਂ ਜਿੰਨੀ ਮਰਜ਼ੀ ਗਰਮੀ ਪੈ ਜਾਵੇ ਤਾਂ ਇਹ ਚੀਜ਼ ਆ ਰਾਤ ਨੂੰ ਠੰਡੀ ਸਹੀ ਹੈ।
ਹਾਂ ਉਹ ਇਹੀ ਕਹਿ ਰਿਹਾ ਸੀ, ਕਿ ਮੈਂ ਮਨ ਵੀ ਨੀ ਲੱਗਦਾ ਇਧਰ ਮੈਨੂੰ ਚ
ਆਏਗਾ ਕਹਿ ਰਹੇ ਸੀ, ਮੈਂ ਆਵਾਂਗਾ ਜੁਲਾਈ ਚ ਐਂਡ ਚ
ਮੌਸਮ ਚੰਗਾ ਹੋ ਜਾਏਗਾ, ਤਾਂ ਹੀ ਆਵਾਂਗਾ ਮੈਂ ਕਹਿੰਦੇ ਮੈਂ ਨਾ ਨਾ ਮੈਨੂੰ ਨਾ ਲੱਗਦਾ ਹੀ ਨਈਂ ਮੈਂ ਨਾਹਾਤਾ ਵੀ ਆ।
ਹਾਂ ਉਥੋਂ ਬਰਦਾਸ਼ਤ ਨਹੀਂ ਕਰਨੇ ਹੁਣ ਆਧਤ ਉਦਰ ਦੀ ਪੈ ਗਈ ਹੈ।
ਹਾਂ ਉਧਰ ਮੈਂ ਕੂਲਰੈਂ ਸੋਤਾ ਹੂੰ ਬਸ ਠੀਕ ਹੋ ਜਾ
ਨਾ ਉਹੀ ਹਾਂ ਉਹੀ ਮੌਸਮ ਹੈ ਨਾ।
ਹਾਂ ਹੂੰ ਹਾਂ ਹੋਰ ਰੋਟੀ ਰੂਟੀ ਬਣਾ ਲਈ ਤੁਸੀਂ?
ਓਹ ਮੋਏ ਸਾਡਾ ਮਣ ਦਿਨ ਚ ਔਫ਼ੀਸ ਚ ਦਿਨ ਉਹ ਮਿਲਦਾ ਹੈ ਲੰਚ ਤੇ ਫਿਰ ਲੰਚ ਨਹੀਂ ਹੁਣ ਉਹ ਤਾਂ ਸ਼ੁਰੂ ਤੋਂ ਹੀ ਹੈ, ਮੰਥ ਐਂਡ ਚ ਮਿਲਦਾ ਹੈ ਲੰਚ, ਲੰਚ ਉਹੀ ਚੀਜ਼ਾਂ ਨੇ ਬਾਹਰ ਦੀ ਬਰਗਰ ਏ ਤੇ ਲੰਚ ਤੇ ਚੀਨੀ ਹੁਣ ਤੇ ਫਿਰ ਸ਼ਾਮੀ ਮੰਗਵਾਇਆ ਸੀ। ਤੇ ਮਤਲਬ ਸਹੀ ਛੇ ਸਾਢੇ ਛੇ ਤੇ ਟਾਈਮ ਚ ਆਇਆ ਸੀ। ਤੇ ਘਰ ਆ ਕੇ ਮੈਂ ਉਹੀ ਦੋ ਤਿੰਨ ਚੀਜ਼ਾਂ ਖਾ ਲਈ ਮੇਰਾ ਪੇਟ ਤਾਂ ਭਰ ਗਿਆ ਸਿਮਰਨ ਤਾਂ ਪੈਂਡਿੰਗ ਏ
ਘਰ ਆ ਗਈ ਸੀ।
ਉਹ ਉੱਥੇ ਕੰਮ ਕਰ ਰਹੇ ਸੀ ਨਾ ਟਾਈਮ ਹੀ ਨੀ ਲੱਗਿਆ ਉਥੇ ਮੈਂ ਕਿਹਾ ਠੀਕ ਮੈਂ ਘਰ ਆ ਕੇ ਖਾ ਲੈਣਾ।
ਅੱਛਾ ਹਾਂ ਥੋੜਾ ਦੇਰ ਵੀ ਖਾਲੋ ਨਾ ਸ਼ਾਮ ਨੂੰ ਰਾਤੀ ਭੁੱਖ ਨੀ ਲੱਗਦੀ।
ਹਾਂ ਫਿਰ ਉਹ ਬਰਗਰ ਬੁਰਗਰ ਖਾ ਲਿਆ ਨਾ ਹੁਣ ਮੰਨ ਭਰ ਗਿਆ ਹੁਣ ਲੱਗੇਗੀ ਰਾਤ ਨੂੰ ਇੱਕ ਦੋ ਵਜੇ ਲੱਗੇਗੀ ਭੂਖ ਉਹ ਦੇਖ ਲੈਣਾ।
ਹਾਂ ਤੂੰਨੇ ਮੈਨੂੰ ਪਤਾ ਕੀ ਕਰਨਾ ਮੈਗੀ ਬਣਾਣੀ। ਖਾ ਲੈਂਦੀ ਏ ਹਾਂ। ਅੱਛਾ ਸਿਮਰਨ ਜਾਓ ਔਫਿਸ, ਔਫਿਸ 'ਚ ਵੀ ਮਿਲਦਾ ਹੈ।
ਹਾਂ ਸੇਮ ਹੀ ਤਾਂ ਹੈ ਔਫਿਸ।
ਅੱਛਾ ਸੇਮ ਹੀ ਆਫਿਸ ਹੈ ਉਹ ਕਹਿ ਰਹੀ ਸੀ, ਬਿਲਡਿੰਗ ਅਲੱਗ, ਅਲੱਗ ਹੈਗੀ ਹੈ।
ਬਿਲਡਿੰਗ ਅਲਗ ਹੈ, ਤਾਂ ਔਫਿਸ ਤੇ ਕੀ ਹੀ ਹੈ ਹੁਣ ਤਾਂ ਬਿਲਡਿੰਗ ਵੀ ਸੇਮ ਹੈ।
ਅੱਛਾ, ਅੱਛਾ ਫਿਰ ਨਾਲ ਹੀ ਜਾਂਦੇ ਹੋਗੇ ਨਾਲ ਹੀ ਆਉਣਾ।
ਨਹੀਂ, ਨਹੀਂ ਅੱਧਾ ਘੰਟਾ ਪਹਿਲੇ ਇਹ ਜਾਂਦੀ ਹੈ, ਬਾਅਦ ਚੋਂ ਮੈਂ ਜਾਂਦੀ ਹਾਂ।
ਸਵੇਰ ਦਾ ਟਾਈਮ ਸੇਮ ਹੈਗਾ।
ਨਹੀਂ ਅੱਧਾ ਘੰਟਾ ਪਹਿਲੇ ਹੋ ਜਾਂਦੀ ਹੈ, ਫੇਰ ਬਾਅਦ ਚੋਂ ਬਹਿ ਜਾਦੀ ਆਣ ਦਾ ਟਾਈਮ ਵੀ ਅਲੱਗ, ਅਲੱਗ ਹੈ।
ਅੱਛਾ, ਅੱਛਾ ਸੇਮ ਹੋ ਜਾਦਾਂ ਚੰਗਾ ਰਹਿੰਦਾ।
ਨਹੀਂ ਠੀਕ ਹੈ, ਅੱਛਾ ਹੀ ਚੰਗਾ ਹੀ ਹੈ। ਇਕੱਠੇ ਕੁਛ ਨੀ ਘਰ ਨੀ ਰਹਿ ਰਹੇ ਇਕੱਠੇ ਜਾਣਾ ਆਉਣਾ ਠੀਕ ਹੈ ਅਲੱਗ, ਅਲੱਗ
ਅੱਛਾ।
ਆਹ ਸਾਰਾ ਟਾਈਮ ਤਾਂ ਫਿਰ ਇਕੱਠੇ, ਇਕੱਠੇ ਕਿ ਬੰਦੇ ਦਾ ਸਟਰਗਲ ਦੇਖੀ ਜਾਓ।
ਹਾਂ ਉਹ ਤਾਂ ਹੋ ਹੀ ਜਾਂਦਾ ਹੈ ਫੇਰ
ਠੀਕ ਹੈ, ਅਲੱਗ ਜਾਣ ਉਹ ਆਪਣਾ ਟਾਈਮ ਚ ਮੈਂ ਆਪਣੇ ਟਾਈਮ ਚ ਆਣਾ ਕੋਈ ਕਦੀ, ਕਦੀ ਇੱਕ ਵਾਰੀ ਦੋ ਵਾਰੀ ਸੇਮ ਹੋ ਗਿਆ। ਉਹਦਾ ਹੁੰਦਾ ਨੀ ਹੈ ਜਲਦੀ।
ਉਹ ਤਾਂ ਹੈਗਾ ਹੀ ਹੈ। ਅੱਛਾ ਅੱਜ ਕੁਛ ਨੀ ਬਣਾਣਾ ਛੁੱਟੀ ਹੈ।
ਮੈਂ ਤੇ ਕੁਛ ਨੀ ਖਾਣਾ ਇਹਨੂੰ ਭੁੱਖ ਲੱਗੀ ਇਹ ਖਾਏਗੀ
ਅੱਛਾ ਇਹ ਔਫਿਸ ਚ ਖਾਈ ਹੋਏਗੀ ਨਾ
ਇਹਨੂੰ ਰੋਟੀ ਖਾਣ ਤੋਂ ਹੀ ਪੇਟ ਭਰਦਾ ਨਾ ਬਾਹਰ ਦਾ ਜਿੰਨਾ ਮਰਜ਼ੀ ਖਿਲਾਦੋ ਪੇਟ ਨੀ ਭਰਦਾ
ਅੱਛਾ
ਹਾਂ ਕੁਛ ਨਾ ਕੁੱਛ ਚਾਹੀਦਾ ਰਾਤ ਨੂੰ
ਹਾਂ ਇਹ ਤੇ ਮ ਖਾਂਦੀ ਚਟਪਟਾ ਹੈਗਾ ਨਾ
ਉਹ ਚਟਪਟ ਦਾ ਪਤਾ ਹੀ ਹੈ ਨਾ ਖੂਨ ਹੀ ਸਾਡਾ ਚਟਪਟਾ ਹੈ ਫਿੱਰ ਤਾਂ ਕੁਛ ਚਾਹੀਦਾ ਨੀ ਹੈ ਮੈਂ ਗ ਜੇ ਆਵਲਾ ਵੀ ਖਾਣਾ ਮੈਂ ਨਮਕ ਮਿਰਚੀ ਨਿੰਬੂ ਤੋਂ ਬਗੈਰ ਖਾਣਾ ਨੀ
ਅੱਛਾ ਅੱਛਾ
ਟੇਸਟ ਬਹੁਤ ਜ਼ਰੂਰੀ ਹੈ
ਹਾਂ
ਨੋ ਕੋੰਪ੍ਰੋਮਾਈਜ਼
ਹਾਂ ਤੇਰਿ ਮੰਮੀ ਕਹ ਰਹੀ ਸੀ ਵਿੱਟੀ ਬੜੀ ਕਮਜ਼ੋਰ ਹੋ ਗਈ ਹੈ ਬਸ ਕੁਛ ਖਾਂਦੀ ਨੀ ਹੈ ਬਲਡ ਹੀ ਘੱਟ ਹੋ ਗਿਆ ਇਦੇ ਅੰਦਰ ਹਾਂ
ਗਿਆਰਾਂ ਸੀ ਹੁਣ ਅੱਠ ਹੋ ਗਿਆ
ਅਰੇ ਤੁ ਸਲਾਸ ਨੂੰ ਲੈ ਜਾ ਕਰ ਨਾ ਆਫਿਸ ਚ।
ਬੋਲਣ ਦੀ ਗੱਲ ਹੈ ਯਾਰ ਨਹੀਂ ਖਾਇਆ ਜਾਂਦਾ
ਉੱਥੇ ਕਟਾ ਲਿਆ ਕੱਟ ਲਿਆ ਔਰ ਕੀ
ਹਾਂ ਭੁੱਖ ਲੱਗੀ ਹੈ ਮੈਨੂੰ ਮੈਂ ਸਲਾਦ ਖਾਣਾ ਹੈ ਨਾ ਸਲਾਦ ਨਾਲ ਪੇਟ ਭਰ ਜਾਣਾ ਮੇਰਾ
ਹਾਂ ਨਹੀਂ ਨਹੀਂ ਖਾ ਲੈਣਾ ਚਾਹੀਦਾ ਵਿੱਚ ਬਾਰਾਂ ਇੱਕ ਵਜੇ ਕਰੀਬ ਖਾ ਲਿਆ ਬਸ
ਥੋੜਾ ਬਹੁਤ ਤਾਂ ਠੀਕ ਹੈ ਨਾ
ਹਾਂ ਉੱਥੇ ਲੈ ਕੇ ਹੁੰਦੇ ਤੇ ਹੈ ਨਾ ਹੈਲਪਰ ਕਰਦੇ ਹੁੰਦੇ ਨੇ ਘੱਟ ਹੂਨ ਕਿ ਨਹੀਂ ਕਰਦੇ
ਮੈਂ ਹੁੰਦੇ ਤੇ ਹੈ ਨਾ ਸਰਵੈਂਟ ਉੱਥੇ
ਹਾਂ ਹਾਂ
ਹਾਂ ਉਹਨ ਨੂੰ ਦੇ ਦੇ ਕਰ ਕੀ ਕੱਟ ਦੇਈਏ
ਕੱਟਣ ਵਾਲੇ ਚ ਗੱਲ ਨਈ ਨਾ ਗੱਲ ਇਹ ਹੈ ਖਾਣ ਦਾ ਮਨ
ਅਰੇ ਨਹੀਂ ਖੀਰਾ ਵੀਜ਼ਾਦਾ ਤਾਂ ਖਾਣਾ ਨਈ ਚਾਹੀਦਾ ਹੈ ਗਰਮੀ ਐਡੀ ਹੈ ਡੀਹਾਈਡ੍ਰੇਸ਼ਨ ਹੋ ਜਾਂਦਾ ਫੇਰ ਹੋ ਕੀ ਤਾਂ ਅਮੁ ਕੀ ਖਾਣ ਨਾਲ ਗਰਮੀ ਬੜੀ ਹੁੰਦੀ ਹੈ ਖੀਰਾ ਵੀਰਾ ਲੈ ਗਿਆ ਚਲੋ ਉਹ ਖਾ ਲਿਆ
ਹਾਂ
ਹੋਰ ਕੀ।
ਉਹ ਤੇ ਹੈ ਹੀ ਬਸ ਫਿਰ ਵੋਹੀ ਹੈ ਨਾ। ਪੇਟ ਤਾਂ ਭਰੇ ਨਾ ਫਿਰ ਉਦਾ ਦਿਨ ਤਾਂ ਰੋਟੀ ਚਾਹੀਦੀ ਐ। ਖਾ ਵੀ ਲਏ ਬੰਦਾ ਫਿਰ ਕਿੰਨਾ ਕੂ ਖਾਲੇ।
ਹਾਂ ਟਾਈਮ ਬੜਾ ਜ਼ਿਆਦਾ ਤੁਹਾਡੇ ਆਫਿਸ ਦਾ ਮਤਲਬ, ਟਾਈਮ ਨਾਲ ਘਰ ਆ ਜੇ ਪੰਜ ਵਜੇ ਨਾਲ।
ਉਈ ਮੇਨ ਦਿੱਕਤ ਐ, ਉਈ ਮੇਨ ਦਿੱਕਤ ਐ, ਸਾਰਿਆਂ ਨੂੰ ਬੰਦਾ ਜਾ ਰਿਹਾ ਨਾ ਫਿਰ ਘਰ ਆਉਣ ਦਾ ਕੋਈ ਟਾਈਮ ਨੀ ਜੇ ਆ ਵੀ ਰਿਹਾ ਬੰਦਾ ਆਉਣ ਤੋਂ ਚਲੋ ਹੁਣ ਤਾਂ ਇਹਨਾਂ ਨੇ ਕਰਦਾ ਕੀ ਫਿਕਸ ਟਾਈਮ ਐ।
ਅਗਰ ਸੈਵਨ ਫਿਫਟੀਨ ਤ ਤੁਹਾਨੂੰ ਲੋਗ ਆਊਟ ਕਰਨਾ ਤੇ ਜੇ ਲੋਗ ਆਊਟ ਵੀ ਕੀਤਾ ਸੈਵਨ ਥਰਟੀ ਤੱਕ ਤੁਹਾਨੂੰ ਘਰ ਆਉਣਾ। ਕਦੀ- ਕਦੀ ਅੱਠ ਵੱਜ ਗਏ, ਕਦੀ -ਕਦੀ ਸਾਡੇ ਅੱਠ ਵੱਜ ਗਏ, ਆਉਣ ਦਾ ਟਾਈਮ ਇਨਾ ਲੇਟ ਹੈ ਫਿਰ ਉਹਦੇ ਕੋਲ ਪੂਰਾ ਦਿਨ ਦਾ ਟਾਈਮ ਨੀ ਹੁੰਦਾ ਕਿਉਂਕਿ ਕੋਲਿੰਗ- ਕੋਲਿੰਗ ਕਾਲਿੰਗ ਉਸ ਤੋਂ ਬਾਅਦ ਦਾ ਫਿਰ ਟਾਈਮ ਹੀ ਨੀ ਬਚਦਾ, ਬਸ ਫਿਰ ਕੁਛ ਕਰੀ ਨੀ ਸਕਦੇ ਹੋ ਤੁਸੀਂ ਘਰ ਮੰਮਾ ਹੋਰ ਤੋਂ ਪਤਾ ਹਫ਼ਤਾ -ਹਫ਼ਤਾ ਹੋ ਗਿਆ ਗਲ ਬਾਤ ਕ ਕੇ ਕੁਛ ਨੀ ਮੰਮਾ ਕੋ ਤਿੰਨ- ਚਾਰ ਦਿਨ ਹਫ਼ਤਾ -ਦਸ ਦਿਨ ਹੋ ਗਏ।
ਕਹਿ ਰੇ ਕੀ ਕਰਾਂ ਮੈਨੂੰ ਟਾਈਮ ਹੀ ਨੀ ਮਿਲਦਾ ਤੇਰੀ ਮੰਮੀ ਦੀ ਡਿਊਟੀ ਲੱਗੀ ਹੋਈ ਹੈ ਬਸ ਮਹੀਨਾ ਹੀ ਹੋ
ਹਾਂ, ਹਾਂ ਗਈ ਸੀ।
ਕਹਿੰਦੀ ਮੈਂਨੂੰ ਤੇਰੀ ਮੰਮੀ ਨਾ ਗਿੱਰ ਗਈ ਸੀ ਨਾ। ਤੈਨੂੰ ਨਹੀਂ ਪਤਾ, ਗੀਰਗੀ ਸੀ ਉ ਅਰੈ ਕਹਿ ਰ ਸੀ ਗੋਡੇ ਚ' ਨਾ ਮੈਂ ਥੋੜੀ ਜਿਹੀ ਚੋਟ ਲੱਗੀ ਸੀ ਹਰੀਦੁਵਾਰ ਗਏ ਸੀ ਨਾ।
ਕੱਦੋਂ?
ਵੋ ਐਲਵੀਲੇਟਰ ਨੀ ਹੁੰਦਾ ਜਿਹੜਾ ਸੀੜੀ। ਏਹ ਵੀ ਮਾੜੀ ਜਿਹੀ ਲੱਗੀ ਸੀ ਕਹਿ ਰਹੀ ਸੀ ਹੁਣ ਤਾਂ ਠੀਕ ਐ। ਅੱਛਾ ਨਹੀਂ ਮੈਨੂੰ ਦੱਸਿਆ ਸੀ ਪਰਸੋਂ ਮੇਰੀ ਗੱਲ ਹੋਈ ਨਾ ਜਦੋਂ ਹਾਂ ਮੈਨੂੰ ਦਸ ਰਹੀ ਸੀ। ਤੈਨੂੰ ਨੀ ਪਤਾ, ਹੈਲੋ ਹੈਲੋ ਹੈਲੋ ਹੈਲੋ ਹੈਲੋ, ਹੈਲੋ ਆਵਾਜ਼ ਨਹੀਂ ਆ ਰਹੀ ਮੇਰੀ? ਹੈਲੋ। ਹੈਲੋ ਆਵਾਜ਼ ਨਹੀਂ ਆ ਰਹੀ, ਹੈਲੋ ਹੈਲੋ ਹੈਲੋ ਹੈਲੋ ਆਵਾਜ ਨਹੀਂ ਆ ਰੀਐ? ਹੈਲੋ ਹੈਲੋ ਆਵਾਜ਼ ਨੀ ਆ ਰਹੀ ਹੈ ਕਿਆ? ਹੈਲੋ ਹੈਲੋ ਹੈਲੋ ਹੈਲੋ ਆਵਾਜ਼ ਨ ਆ ਰਹੀ ਕਿਆ? ਹੈਲੋ